ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ ਹੈਲੋ
ਹੈਲੋ
ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ ਆਵਾਜ਼ ਰਹੀ ਜੀ।
ਹਾਂਜੀ, ਆਵਾਜ਼ ਆ ਰਹੀ ਹੈ ਤੁਹਾਡੀ
ਹੈਲੋ
ਹੈਲੋ
ਹੈਲੋ
ਹਾਂਜੀ, ਹੈਲੋ-ਹੈਲੋ ਹੈਲੋ
ਆਇਆ
ਹੈਲੋ
ਹਾਂਜੀ, ਆਵਾਜ਼ ਆਈ ਤੁਹਾਨੂੰ ਹੁਣ
ਹਾਂਜੀ, ਹਾਂਜੀ ਆ ਰਹੀ ਹੈ ਸਤਿ ਸ੍ਰੀ ਅਕਾਲ ਜੀ।
ਹੈਲੋ
ਹਾਂਜੀ, ਆਵਾਜ਼ ਆ ਰਹੀ ਤੁਹਾਨੂੰ?
ਹਾਂਜੀ, ਆ ਰਹੀ ਆਵਾਜ਼ ਤੁਹਾਡੀ।
ਹਾਂਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ?
ਸਤ ਸਤਿ ਸ੍ਰੀ ਅਕਾਲ ਜੀ, ਬਸ ਵਧੀਆ ਜੀ, ਤੁਸੀਂ ਦੱਸੋ?
ਬਸ ਜੀ ਠੀਕ ਠਾਕ ਹੋਰ ਸੁਣਾਓ?
ਬਸ ਵਧੀਆ, ਕੀ ਹੋ ਰਿਹਾ ਜੀ?
ਬਸ ਜੀ, ਲੰਚ ਕਰਕੇ ਹਟੇ ਆ ਹੁਣੇ।
ਅੱਛਾ, ਅੱਛਾ ਜੀ ਕੀ ਬਣਾਇਆ ਜੀ ਅੱਜ ਲੰਚ ਵਿੱਚ?
ਲੰਚ ਸੀਗਾ ਜੀ ਅੱਜ ਆਲੂ -ਫਲੀਆਂ ਅਤੇ ਨਾਲ ਚਪਾਤੀ।
ਅੱਛਾ, ਅੱਛਾ ਜੀ ਵਧੀਆ, ਵਧੀਆ ਹੋਰ ਦੱਸੋ ਜੀ। ਬਸ ਕਰਨ ਲੱਗੇ ਸੀ ਜੀ। ਬੱਚੇ-ਬੁੱਚੇ ਆਏ ਬਸ ਸਕੂਲੋਂ ਹਜੇ।
ਓਕੇ, ਤੁਸੀਂ ਕੀ ਬਣਾਇਆ?
ਅਸੀਂ ਅੱਜ ਬਣਾਏ ਸੀ ਛੋਲੇ- ਚਾਵਲ ਬਣਾਏ ਜੀ।
ਵਾਈਟ ਵਾਲੇ?
ਹਾਂਜੀ।
ਵਾਈਟ ਵਾਲੇ?
ਹਾਂਜੀ, ਵਾਈਟ ਵਾਲੇ।
ਓਕੇ ਵਧੀਆ ਲੱਗਦੇ ਆ। ਚਾਵਲਾਂ ਦੇ ਨਾਲ
ਹਾਂਜੀ, ਹਾਂਜੀ ਬੱਚੇ ਫਿਰ ਰੋਟੀਆਂ ਖਾਂਦੇ ਨੀ ਹੈਗੇ ਨਾ ਛੋਲਿਆਂ ਨਾਲ।
ਜੀ, ਜੀ
ਹਾਂਜੀ ਤੇ ਕਹਿ ਰਹੇ ਸੀ ਮੰਮਾ ਚਾਵਲ ਬਣਾ ਲੈਣਾ ਮੈਂ ਕਿਹਾ ਚਲੋ ਤੁਸੀਂ ਸਕੂਲੋਂ ਆਓਗੇ। ਤਾਂ ਮੈ ਤੁਹਾਡੇ ਵਾਸਤੇ ਮੈਂ ਚਾਵਲ ਬਣਾ ਲਵਾਂਗੀ।
ਸਹੀ ਹੈ ਗਰਮੀ ਵੀ ਹੈ ਗਰਮੀ ਚ' ਥੋੜਾ ਹਲਕਾ ਫੁਲਕਾ ਹੀ ਖਾਣਾ ਚਾਹੀਦਾ ਵਾ ਰੋਟੀ ਰੋ- ਰੋਟੀ ਹੈਵੀ ਹੋ ਜਾਂਦੀ ਹੈ ਦੋ-ਤਿੰਨ ਗੁੰਦਾ ਖਾ ਲਵੇ ਉਸ ਤਰ੍ਹਾਂ ਹੈ ਵੀ ਹੋ ਜਾਂਦੀ ਹੈ ਰੋਟੀ
ਹਾਂਜੀੇ, ਇਹ ਤਾ ਹੈ ਹੀ ਏ ਨਾਲੇ ਗਰਮੀ ਦੇ ਮੌਸਮ ਚ' ਵੈਸੇ ਹੀ ਨਹੀਂ ਰੋਟੀ ਖਾਧੀ ਜਾਂਦੀ। ਚਾਵਲ ਸਹੀ ਰਹਿੰਦੇ ਹੈਗੇ ਆ ਬੱਚੇ ਵੀ ਖਾ ਲੈਂਦੇ ਹੈ। ਔਰ ਵੈਸੇ ਵੀ ਸਭ ਖਾ ਲੈਦੇ ਆਂ।
ਨਾਲ ਦਾ ਵਰਕਰ ਸਾਡਾ ਲਿਆਇਆ ਸੀ ਆਫਿਸ ਚ' ਉਹ ਵੀ ਰਾਈਸ ਲਿਆਇਆ ਸੀਗਾ ਮੈਂ ਲਿਆ ਸੀਗਾ ਆਲੂ -ਫਲੀਆਂ ਫੇਰ ਮੈ ਕਿਆ ਬਈ ਤੂੰ ਰੋਟੀ ਲੈ ਲੈ ਮੇਰੇ ਤੋ ਦੋ ਮੈਂ ਕਿਹਾ, ਮੈਨੂੰ ਰਾਈਸ ਦੇ ਦੇ ਥੋੜੇ ਨਾਲ ਸਬਜ਼ੀ ਲੈ ਲੈ ਮੇਰੇ ਤੋਂ ਦੇਸੀ ਅਦਲੀ ਬਦਲੀ ਕਰਕੇ ਖਾ ਲੈਂਦੇ ਆਂ ਜੀ
ਹਾਂਜੀ, ਸਹੀ ਏ ਹੋਰ ਕੀ ਹੈ ਠੀਕ ਏ
ਕਿਹੜੇ ਸਕੂਲ ਪੜ੍ਹਦੇ ਨੇ ਬੱਚੇ
ਹਾਂਜੀ, ਬੱਚੇ ਇੱਧਰ ਹੀ ਯੂਪੀ ਸਾਈਡ ਪੜ੍ਹਦੇ ਹੈਗੇ ਆ
ਉੱਧਰ ਤਾਂ ਬਾਰਿਸ਼ ਹੋ ਰਹੀ ਸੀ ਕੱਲ੍ਹ ਮੈਂ ਸੁਣਿਆ
ਹਾਂਜੀ, ਹਾਂਜੀ ਹੋ ਰਹੀ ਸੀ ਅੱਜ ਵੀ ਹੋ ਰਹੀ ਸੀ ਇੱਧਰ ਥੋੜੀ ਸੀ ਬਾਰਿਸ਼ ਨਹੀਂ, ਨਹੀਂ ਠੰਡਾ ਤੇ ਬਸ ਨਹੀਂ ਹੈਗਾ ਬਹੁਤ ਹੁੰਮਸ ਇਨੀ ਹੁੰਮਸ ਹੋਈ ਦੀ ਕੁਝ ਕਹਿਣ ਦਾ ਜਵਾਬ ਨਹੀਂ
ਹਮ ਸਾਡੇ ਵੀ ਇੱਧਰ ਮੇਰੇ ਸਾਲਾ ਰਹਿੰਦਾ ਵਾ ਯੂ ਪੀ ਸਾਈਡ ਹੀ ਆਪਣਾ ਸਹਾਰਨਪੁਰ
ਅੱਛਾ-ਅੱਛਾ ਜੀ
ਹਾਂਜੀ ਕੱਲ ਆਇਆ ਸੀ ਫੋਨ, ਕਹਿੰਦੇ ਬਾਰਿਸ਼ ਪੈ ਰਹੀ ਹੈ ਮੈਂ ਕਿਹਾ ਚਲੋ ਵਧੀਆ ਪੈ ਰਹੀ ਹੈ ਤੇ ਕਹਿੰਦੇ ਅੱਧਾ ਘੰਟਾ ਹੋ ਗਿਆ ਅੱਧਾ ਪੌਣਾ ਘੰਟਾ ਮੈੰ ਕਿਹਾ ਵਧੀਆ ਗੱਲ ਮੈਂ
ਤੇ ਨਾ ਫਿਰ ਉਹਦੇ ਬਾਅਦ ਫੇਰ ਹੋਰ ਜ਼ਿਆਦਾ ਗਰਮੀ ਹੋ ਜਾਂਦੀ ਹੈਗੀ ਹੈ
ਹਾਂਜੀ -ਹਾਂਜੀ ਜੇ ਪੈਂਦੀ ਰਹੇ ਨਾ, ਇੱਕ ਦੋ ਦਿਨ ਥੋੜ੍ਹੀ ਧਰਤੀ ਜੇ ਪਾਣੀ ਜਾਵੇ ਅੰਦਰ ਪਾਣੀ ਪੀਵੇ ਧਰਤੀ ਫਿਰ ਉਨਾ ਕਿ ਓਨਾ ਕੀ ਉੱਪਰ ਰਹਿ ਜਾਵੇ ਜਿੰਨਾ ਕੁ ਥੱਲੇ ਪੀ ਵਾ ਧਰਤੀ ਨੇ ਫੇਰ ਨੀ ਭੜਾਸ ਮਾਰਦੀ ਉਹ ਜਿੰਨਾ ਕੁ ਹੁਣ ਜਿੰਨੀ ਕੁ ਬਾਰਿਸ਼ ਪੈਂਦੀ ਉਹ ਜ਼ਮੀਨ ਪੀ ਜਾਂਦੀ ਹੈ ਸਾਰੇ, ਉਸ ਤੋਂ ਬਾਅਦ ਜਿਹੜਾ ਉੱਪਰ ਮਾੜਾ ਮੋਟਾ ਰਹਿੰਦਾ ਉਹਹੀ ਭੜਾਸ ਬਣ ਕੇ ਘੋਟਣਾ ਸ਼ੁਰੂ ਹੋ ਜਾਂਦਾ ਤੇ ਭੜਾਸ ਹੋ ਜਾਂਦੀ ਹੈ ਹਮ ਗਰਮੀ ਬਿਲਕੁਲ ਉਹੀ ਜਿਵੇਂ ਸਾਡਾ ਨਿਕ ਇਕੱਲ ਦਾ ਪੂਰਾ ਖਤਰਮ
ਹਾਂਜੀ-ਹਾਂਜੀ, ਕੁਛ ਗਰਮੀ ਵੀ ਬੜੀ ਪਤਾ ਨੀ ਅਜੀਬ ਸੀ ਹੈਗੀ ਆ
ਹਮ ਹੁਣ ਮੈਂ ਹੁਣ ਤਾਂ ਮੈਂ ਏਸੀ ਚ ਬੈਠਿਆ ਅੰਦਰ ਆ ਕੇ ਅਸੀਂ ਜਿਵੇਂ ਗੇਟ ਖੋਲ ਕੇ ਮਾੜਾ ਜਿਹਾ ਬਾਹਰ ਜਾਈਏ ਨਾ ਇਸ ਤਰ੍ਹਾਂ ਬਹੁਤ-
ਹਾਂਜੀ ਗੁਮਸ ਦਾ ਇੰਝ ਲੱਗਦਾ ਜ ਥੇ ਮਤਲਬ ਉਹ ਨੀ ਠੰਡੇ ਉੱਥੋਂ ਨਿਕਲ ਕੇ ਗਰਮ ਤਵੇ ਜ ਕਿੱਥੇ ਬਹਿ ਗਏ ਆ ਜਾ ਕੇ
ਹਾਂ ਜਿਵੇਂ ਮੰਨ ਲਓ ਤੰਦੂਰ ਨੀ ਚੱਲਦਾ ਹੁੰਦਾ ਆਸੇ-ਪਾਸੇ
ਹਾਂਜੀ-ਹਾਂਜੀ
ਤੰਦੂਰ ਦੇ ਕੋਲੋਂ ਜਿਵੇਂ ਰੋਟੀਆਂ ਬਣਾ ਕੇ ਹਟਿਆ ਇਸ ਤਰ੍ਹਾਂ ਹੋਇਆ ਪਿਆ ਵਾ
ਹਾਂਜੀ ਇਹ ਤੇ ਹੈ ਹੀ ਹੈ ਉਹ ਸਗੋਂ ਫਿਰ ਉਹ ਸਰੀਰ ਫਿਰ ਖ਼ਰਾਬ ਕਰਦਾ ਹੈਗਾ ਗਰਮ ਸਰਦ ਵਗੈਰਾ ਹੋ ਜਾਂਦਾ ਹੈਗਾ ਹੈ ਅੱਛਾ ਜੀ' ਆਪ ਜੀ ਕੀ ਕੰਮ ਕਰਦੇ ਜੀ
ਮੈਂ ਜੀ-ਜੀ ਐੱਸ ਟੀ ਔਫਿਸ ਹੁੰਦਾ
ਅੱਛਾ-ਅੱਛਾ
ਜਿਹੜੇ ਜੀ ਐਸ ਟੀ ਲੱਗਦੇ ਨਾ ਆਪਣੇ ਸਮਾਨ ਉੱਪਰ ਹਾਂਜੀ ਉਹ ਸਾਡੇ ਅਫਸਰ ਹੀ ਕੱਟਦੇ ਨੇ ਇੱਥੋਂ
ਅੱਛਾ-ਅੱਛਾ ਜੀ ਵਧੀਆ
ਜਿਵੇ ਸਾਡੇ ਅੰਬਾਲਾ ਤੋਂ ਆਉਂਦੇ ਆ ਸਾਡੇ ਅਫਸਰ ਇੱਕ
ਅੱਛਾ-ਅੱਛਾ ਜੀ
ਸੁਪਰੀਡੈਟ ਨੂੰ ਸਾਡੇ, ਨਵੀ ਜਵਾਨ ਇਹ ਲਿਓ ਸਾਲ ਬਾਅਦ ਸਾਡੀ ਬਦਲੀ ਹੋ ਜਾਂਦੀ ਨਾ ਇੱਥੋਂ ਸਾਲ ਇੱਕ ਸਾਲ, ਬਾਰਾਂ ਮਹੀਨੇ, ਚੌਦਾਂ ਮਹੀਨੇ ਇਸ ਤਰ੍ਹਾਂ ਰਹਿੰਦੇ ਨੇ ਅਫਸਰ ਉਸ ਤੋਂ ਬਾਅਦ ਸਭ ਦੇ ਬਦਲੀਆਂ ਹੋ ਜਾਂਦੀਆਂ ਨੇ, ਹੁਣ ਪਿਛਲਾ ਸਟਾਫ ਹੁਣੀ ਗਿਆ ਮਹੀਨਾ ਕਿ ਹੋਇਆ ਨਵਾ ਸਟਾਫ ਆਇਆ ਹੁਣ ਸਾਰਾ
ਚਲੋ ਵਧੀਆ ਹੈ ਹੋਰ ਘਰ ਪਰਿਵਾਰ ਸਭ ਠੀਕ
ਬਸ ਜੀ ਬਸ ਸਭ ਵਧੀਆ ਤੁਸੀਂ ਸੁਣਾਓ ਬਾਕੀ
ਬਸ ਵਧੀਆ, ਹਾਂਜੀ ਬਸ ਪਰਿਵਾਰ ਬਸ ਛੋਟਾ ਸਹੀ ਹੈ ਮੰਮੀ, ਪਾਪਾ, ਹਸਬੈਂਡਤੇ ਬੱਚੇ
ਹਮ
ਹਾਂਜੀ-ਹਾਂਜੀ ਬਸ ਬੱਚੇ ਹਨੇ ਆਏ ਸੀ ਸਕੂਲੋਂ ਮੈਂ ਕਿਹਾ ਚਲੋ ਤਹਾਨੂੰ ਦਿਨ ਹੈਗੀਆਂ ਕੁਛ ਬੈਠੋ ਹਜੇ ਬਸ ਉਹੀਓ ਨਾ ਬੱਚੇ ਦਾ ਕੰਮ ਕੀ ਸਕੂਲੋਂ ਆਉਂਦਾ ਹੀ ਬਸ ਫੋਨ ਲੈ ਕੇ ਬਹਿ ਜਾਂਦੇ ਆ
ਜੀ
ਤੇ ਬਸ ਉਹੀ ਉਹ ਫੋਨ ਦੇ ਪਿੱਛੇ ਹੀ ਬਸ ਲੜਦੇ ਪਏ ਦੋਨੋ ਜਣੇ
ਘਰ ਦੇ ਵਿੱਚ ਜਿਹੜਾ ਫੋਨ ਹੁੰਦਾ ਉਹ ਮੰਮੀਆਂ ਤੇ ਲੈਂਦੇ ਆ ਜੇ ਪਾਪਾ
ਹਾਂਜੀ-ਹਾਂਜੀ ਬਸ ਪਾਪਾ ਹੀ ਤੇ ਫੇਰ ਚਲੇ ਜਾਂਦੇ ਹੈਗੇ ਆ ਕੰਮ ਤੇ ਹਸਬੈਂਡ ਵੀ ਚਲੇ ਜਾਂਦੇ ਆ
ਜੀ
ਤੇ ਬਸ ਸਾਡਾ ਹੀ ਰਹਿ ਜਾਂਦਾ ਹੈਗਾ ਫੇਰ ਸਾਨੂੰ ਵੀ ਕੰਮ ਹੁੰਦਾ ਹੈਗਾ ਹੈ ਕੁਛ ਫੋਨ ਤੇ ਤੇ ਬਸ ਫੇਰ ਕੀ ਹੈ ਟੀ ਵੀ ਟੀ ਵੀ ਇਹਨਾਂ ਨੂੰ ਦਓ ਲਾ ਕੇ ਤੇ ਇਹਨਾਂ ਨੇ ਦੇਖਣਾ ਨੀ ਹੁੰਦਾ ਇਹਦਨੂੰ ਹੈਗੀ ਹੋ ਕਿ ਬਸ ਫੋਨ ਮਿਲ ਜਾਏ ਕਿ ਸਾਡੀਆਂ ਉਂਗਲਾਂ ਚੱਲਦੀਆਂ ਰਹੇ ਕੁੱਛ ਨਾ ਕੁੱਛ ਕਰਦੇ ਰਹੀਏ ਬੈਠੇ ਹੋਏ
ਬੱਚੇ ਸਕੂਲ ਦਾ ਕੰਮ ਕਹਿ ਕੇ ਮੰਗ ਲੈਂਦੇ ਨੇ ਫੇਿਰ ਮੁੜ ਕਿ ਆਪਣਾ ਹੀ ਕੁਛ ਕੰਮ ਲੈ ਕੇ ਪੈ ਜਾਂਦੇ ਨੇ ਵਿੱਚ
ਹੋਰ ਫੇਰ ਉਹ ਕਹਿੰਦੇ ਮੰਮਾ ਹੁਣ ਦੇ ਰਿਹਾ ਦਸ ਪੰਦਰਾਂ ਮਿੰਟ ਉਹ ਦਸ ਪੰਦਰਾਂ ਮਿੰਟ ਇਹਨਾਂ ਦੇ ਕਦੋਂ ਦੇ ਘੰਟੇ ਹੋ ਜਾਂਦੇ ਇਹ ਨੂੰ ਪਤਾ ਨੀ ਲੱਗਦਾ ਹੈਗਾ
ਜੀ
ਇਹ ਗੱਲ ਹੈਗੀ ਆ
ਸਾਡੇ ਵੀ ਬਸ ਜੀ ਵਧੀਆ ਸਾਡੇ ਵੀ ਇਸਤਰੀ ਕਰਦੇ ਨੇ ਬੱਚੇ ਪਹਿਲਾਂ ਕਹਿਣਗੇ ਸਕੂਲ ਦਾ ਕੰਮ ਕਰਨਾ
ਹਾਂਜੀ ਹਾਂਜੀ
ਫੋਨ ਲੈ ਲੋਗੇ ਅੱਧਾ ਘੰਟੇ ਦਾ ਕੰਮ ਹੋਊਗਾ ਉਹੀ ਸਾਰਾ ਦਿਨ ਲੈ ਕੇ ਬੈਠੇ ਰਹਿਣਗੇ ਫੇਰ
ਹਾਂਜੀ ਉਹੀਓ ਨਾ ਬਸ ਸਕੂਲ ਦਾ ਬਸ ਓਨਾ ਹੀ ਵਰਕ ਜਦ ਤੱਕ ਸਕੂਲ ਗਏ ਦੇ ਹੈਗੇ ਆ
ਸਕੂਲ ਦਾ ਬਹਾਨਾ ਬਸ
ਹਾਂਜੀ ਸਾਰਿਆਂ ਦਾ ਹਾਲ ਹੈ ਬੱਚਿਆਂ ਦਾ
ਹੁਣ ਫੇਿਰ ਮੈਂ ਤੂੰ ਫ਼ੋਨ ਦਾ ਥੋੜਾ ਜਿਹਾ ਖੈੜਾ ਛਡਾ ਲਿਆ ਮੁੰਡੇ ਤੋਂ ਨਹੀਂ ਤਾਂ ਆ ਕੇ ਕਹੂਗਾ ਮੰਮੀ। ਫਿੰਗਰ ਲਗਾਇਓ ਫਿੰਗਰ ਲਗਾਇਓ ਉਓੇ ਫੋਨ ਤੇ
ਹਮ
ਬਈ ਫਿੰਗਰ ਲਗਾ ਫਿੰਗਰ ਲਗਾ ਕੇ ਲੋਕ ਖੁੱਲ ਜਾਏਗਾ ਇਸ ਤਰ੍ਹਾਂ ਕਰਦਾ ਫੇਿਰ ਮੈਨੂੰ ਕੰਪਿਊਟਰ ਪਿਆ ਸੀਗਾ ਫਿਰ ਮੈਂ ਇੱਕ ਥੋੜ੍ਹੀ ਉਚੇ ਉਹ ਲੱਗਣੇ ਸੀਗੀ ਆਪਣਾ ਤਾਰ ਲੱਗਣੀ ਸੀ ਕਨੈਕਸ਼ਨ ਦੇਣ ਨੂੰ ਫਿਰ ਬਿਲਕੁਲ ਇਹ ਬੋਰਡ ਲੱਗਿਆ ਹੋਇਆ ਬਿਜਲੀ ਦਾ ਫਿਰ ਮੈਂ ਕਨੈਕਸ਼ਨ ਦੇ ਨੂੰ ਦੇਤਾ ਮ ਤੂੰ ਮੈਂ ਜੋ ਕੁਛ ਕਰਨਾ ਹੈ ਕਰ ਕਰ ਕ ਕੰਪਿਊਟਰ ਚ ਉਹਦੇ ਚ ਬੈਠਿਆ ਰਹੂਗਾ ਫੇਿਰ ਗੇਮ ਖੇਡ
ਆਪ ਜੀ ਦੇ ਬੱਚੇ ਵੱਡੇ ਹੋਣੇ ਫੇਰ
ਬੱਚੇ ਮੇਰੇ ਹੈਗੇ ਜੀ ਇੱਕ ਬੇਟਾ ਹੈਗਾ ਵਾ ਬਾਰਾਂ ਦਰਾ ਸਾਲਾਂ ਦਾ ਬੇ ਹਾਂਜੀ ਬੇਟੀ ਬੇਟੀ ਹੈਗੀ ਹੈ ਚੌਦਾਂ ਪੰਦਰਾਂ ਸਾਲ ਦੀ ਇੱਕ ਹੈਗੀ ਆ ਸਤਾਰਾਂ ਅਠਾਰਾਂ ਸਾਲ ਦੀ ਤਿੰਨ ਬੱਚੇ ਨੇ
ਹਾਂਜੀ ਕਿੱਧਰੋਂ ਕਿ੍ਹੇ ਸਾਈਡ ਤੋਂ
ਅਸੀਂ ਲੁਧਿਆਣਾ ਜੀ ਪੰਜਾਬ
ਉੱਧਰ ਕੈਸਾ ਮੌਸਮ ਪੰਜਾਬ ਦਾ
ਮੌਸਮ ਉਹੀ ਹੈ ਜੀ ਜਿਵੇਂ ਤੁਸੀਂ ਦੱਸ ਰਹੇ ਹੋ ਉੱਧਰ ਇਹੀ ਹਾਲ ਹੈ ਇਧਰ ਬਾਰ ਬਾਰਿਸ਼ ਨਹੀਂ ਆਈ ਇੱਥੇ ਪਿਛਲੇ ਤੇ ਹੋਈ ਸੀਗੀ ਥੋੜੀ ਜਿਹੀ ਜਦ ਨ ਉਹੀ ਬ ਫੇਰ ਉਮਸ ਹੋ ਗਈ
ਹਾਂਜੀ ਹੁਣ ਬਰਸਾਤ ਵੈਸੇ ਸਟਾਰਟ ਤੇ ਹੋ ਗਈਆਂ ਹੈਗੀਆਂ, ਬਸ ਇਓ ਨਾ ਬਸ ਥੋੜਾ ਥੋੜਾ ਛਿੱਟਾ ਪਾਉਣ ਆਉਂਦੀਆਂ ਬਾਰਿਸ਼ ਉਹ
ਉਹੀ ਉਹੀ ਉਹੀ ਕੰਮ ਖਰਾਬ ਕਰਨ ਦੀ ਹੈ। ਜ਼ਿਆਦਾਤਰ ਜਿੱਥੇ ਗਰੋਂ ਗਰਾਉਂਡ ਏਰੀਆ ਹੁੰਦਾ ਨਾ, ਗਰਾਉਂਡ ਏਰੀਆ ਚ ਜਦੋਂ ਬਾਰਿਸ਼ ਪੈਂਦੀ ਹੈ ਤਾਂ ਉਹ ਜਿਹੜਾ ਘਾਹ ਹੁੰਦਾ ਉਹ ਪਾਣੀ ਸੋਖ ਲੈਂਦਾ ਨਾਲ ਦੀ ਨਾਲ ਹੀ, ਉੱਥੋਂ ਫਿਰ ਘਾਹ ਚ ਗਰਾਊਂਡ ਏਰੀਏ ਜਿਹੜੀ ਹੁੰਮਸ ਨਿਕਲਦੀ ਹੈ, ਤਾਂ ਉਹ ਹਵਾ ਚੁੜ ਕੇ ਫਿਰ ਸਾਰੇ ਪਾਸੇ ਫੈਲਦੀ ਹੈ।
ਹਾਂਜੀ ਹਾਲੇ, ਬਾਰਿਸ਼ ਵਗੈਰਾ ਪਈ ਵੀ ਹੈਗੀ ਹੈ, ਪਰ ਉਹ ਨਈ ਹੈ ਮੌਸਮ, ਚ ਜਿੱਦਾਂ ਥੋੜਾ ਮਤਲਬ ਜਿਂ ਹਵਾ ਚੱਲੇ, ਆ ਕੁਛ ਨਾ, ਹੁਮਸ ਹੁਮਸ ਹੈੱਗੀ ਐ
ਫ਼ੇਰ ਵੀ ਹੁੰਮਸ ਫੈਲਦੀ ਰਹਿੰਦੀ
ਹਵਾ ਤੇ ਏਨੀ ਹੈ ਨਈ, ਬਿਲਕੁਲ ਇੱਜ ਹੋਆ ਦਾ ਗੁੰਮ, ਜਿੱਦਾਂ ਹਵਾ ਰੋਕੀ ਹੋਏ, ਕਿਸੇ ਨੇ
ਬਿਲਕੁਲ, ਨਹੀਂ ਹਵਾ ਜਿ ਚੱਲਦੀ ਹੈ, ਪਰ ਇਸ ਤਰ੍ਹਾਂ ਰਹਿੰਦਾ ਵਾ, ਗੁੰਮ ਜਿ ਰਹਿੰਦਾ ਵਾ, ਹਵਾ, ਸਲਾਬੀ ਸਲਾਬੀ ਜਿਹੀ ਇਸ ਤਰ੍ਹਾਂ ਹੁੰਦੀ ਹੈ।
ਹਾਂਜੀ ਹਾਂਜੀ, ਇਹ ਤੇ ਹੈ ਈ ਹੈ, ਹਾਂਜੀ ਹੁਣਬਸ ਉਹੀਓ ਮੌਸਮ, ਆ ਗਿਆ ਹੈਗਾ, ਸਲਾਬਿਆਂ ਵਾਲਾ,
ਪਹਿਲਾਂ ਤਾਂ, ਜਿਵੇਂ ਕਿ ਲੂ ਚੱਲਦੀ ਹੁੰਦੀ ਸੀ। ਠੀਕ ਹੈ, ਹੁਣ, ਹੁਣ ਲੂ ਦਾ, ਤਾਂ ਬਿਲਕੁਲ ਬਿਲਕੁਲ, ਹੈ ਹੀ ਨਈ ਹਿਸਾਬ ਕਿਤਾਬ, ਹੁਣ ਇਹ ਨਵੀਂ ਗਰਮੀ, ਆ ਗਈ ਏ
ਹੁਣੇ ਈ ਆਈ ਹਾਂ, ਬੈਕੇ ਦੇਖ਼ ਰਹੀ, ਕੋਈ ਨਵੀ ਹ ਚੀਜ਼ ਆਈ ਹੈਗੀ ਆ
ਹਾਂਜੀ, ਨਹੀਂ ਤਾਂ ਪਹਿਲਾਂ ਲੂ ਵਗੈਰਾ ਚੱਲਦੀ ਹੁੰਦੀ ਸੀ, ਉਹ ਬੰਦਾ ਆਪਣਾ ਮੂੰਹ ਮ ਲਪੇਟ ਕੇ ਨਿਕਲ ਨਿਕਲ ਜਾਂਦਾ ਸੀਗਾ। ਗਰਮ ਗਰਮ ਲੱਗਦੀ, ਗਰਮ ਗਰਮ ਹਵਾ ਲੱਗਦੀ ਸੀਗੀ।
ਹਾਂਜੀ ਹਾਂਜੀ।
ਇਹਨੂੰ ਹੁਣ ਕੋਈ ਬੰਦਾ ਲਪੇਟ ਨਹੀਂ ਸਕਦਾ ਏ, ਇਹ ਅਗਲਾ ਕਹਿੰਦਾ, ਜਿਹੜੇ ਮੇਰੇ ਦੋ ਕੱਪੜੇ ਪਾਏ ਐ, ਮੈਂ ਉਤਾਰ ਕੇ ਚੱਲਾ, ਇੰਨੀ ਗਰਮੀ ਲੱਗਦੀ ਹੈ, ਚਿਪ ਚਿਪ ਹੋਈ ਰਹਿੰਦੀ ਹੈ ਸਰੀਰ ਤੇ,
ਹੈ ਹੀ ਐ, ਹੁਣ ਤੇ ਮਤਲਬ ਸਮਝੋ ਮੂੰਹ ਤੇ ਕੱਪੜਾ ਬੰਦੇ ਦੇ, ਸਾਹ ਹੀ ਨਹੀਂ ਆਉਂਦਾ ਹੈਗਾ, ਬਈ ਖੋਲ ਦੇ
ਸਹੀ ਹੈ, ਮੈਂ ਪਰਨਾ ਲੈ ਕੇ ਆਨਾ, ਸੁਬਾਹ ਸੁਬਾਹ ਵੀ ਮੌਸਮ ਇਸਤਰਾ ਰਹਦਾ ਵਾ
ਹਾਂਜੀ, ਅੱਛਾ ਅੱਛਾ, ਹਾਂ ਕਾਫੀ ਬੱਚਿਆਂ ਨੂੰ ਵੀ ਸਕੂਲ ਭੇਜਣੀ ਆ ਸਵੇਰੇ, ਤੇ ਧੁੱਪ ਕਾਫ਼ੀ ਨਿਕਲ ਆਉਂਦੀ ਏ
ਜੀ, ਜੀ-ਜੀ ਸਵੇਰੇ ਮੈਂ ਡੋਗੀ ਨੂੰ ਲ ਲੈ ਕੇ ਜਾਂਦੇ ਨਾ ਆਪਣੇ ਸੈਰ ਤੇ, ਉਦੋਂ ਵੀ ਧੁੱਪ ਹੁੰਦੀ ਹੈ ਇਕਦਮ ਹੁੰਮਸ, ਰਹਿੰਦੀ ਏ ਸਵੇਰੇ ਸਵੇਰੇ
ਹਾਂਜੀ ਸਵੇਰੇ ਸਵੇਰੇ ਵੀ ਧੁੱਪ, ਦੁਪਹਿਰੇ ਵੀ ਧੁੱਪ, ਦ ਸ਼ਾਮੀ ਵੀ, ਤੇ ਕਾਫ਼ੀ ਲੇਟ ਤਿਕਣ ਧੁੱਪ ਰਹਿੰਦੇ ਹੈਗੀ ਐ, ਹਾਂਜੀ ਕੋਈ ਫਾਇਦਾ ਨਹੀਂ ਹੈਗਾ। ਹਾਂਜੀ, ਇਹ ਤੇ ਹੈ ਹੀ ਹੈ
ਪੂਰੇ ਅੰਦਰ ਹੋਲ ਚ, ਏ ਸੀ, ਲੱਗੇ ਹੋਏ ਹੈ। ਇੱਥੇ ਸੁੱਖ ਹੈਗੀ ਹੈ, ਹਾਂਜੀ।
ਏ ਸੀ ਦੇ ਬਗੈਰ, ਤੇ ਵੈਸੇ ਨੀ ਰਿਹਾ ਜਾਂਦਾ ਹੈਗਾ, ਗ਼ਰਮੀਆਂ ਦੇ ਵਿੱਚ
ਬਿਲਕੁਲ ਬਿਲਕੁਲ ਜੀ। ਬੈ ਆ ਘਰੇ ਜਾ ਕੇ ਇੱਧਰੋਂ ਪਤਾ ਲੱਗਦਾ, ਵੀ ਟਾਈਮ ਹੋਣ ਵਾਲਾ, ਪੰਜ ਛੇ ਵਜੇ ਨਾਲੇ ਐ। ਅਗਲੇ, ਇੱਧਰ ਵੀ ਏ ਸੀ, ਚ
ਹਾੜ ਦੋ ਪਹਿਲਾ ਹੀ ਪਾ ਰਹੇ, ਹਾਂਜੀ ਹਾਂਜੀ। ਚਲੋ, ਵਧੀਆ ਚਲੋ ਫਿਰ ਠੀਕ ਹੈ, ਮੈਂ ਫੇਰ ਕਰਾਂਗੀ ਤੁਹਾਨੂੰ, ਮੈਨੂੰ ਕੋਲ ਆ ਰਹੀ ਹੈ। ਔਕੇ ਜੀ, ਸਤਿ ਸ਼੍ਰੀ ਅਕਾਲ।